ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੱਸੋ ਕੀ ਹਾਲ -ਚਾਲ
ਹਾਂਜੀ ਵਧੀਆ ਤੁਸੀ ਦਸੋ ਘਰੇ ਠੀਕ ਆ ਸਾਰੇ-
ਹਾਂਜੀ- ਹਾਂਜੀ ਵਧੀਆ, ਹੋਰ ਕੀ ਕਰਦੇ ਜੀ।
ਬਸ ਕੁਛ ਨੀ, ਗਲ ਕਰਨ ਲਗੇ ਤੁਹਾਡੇ ਨਾਲ, ਫਰੀ ਬੈਠੇ ਸੀ।
ਅਛਾ- ਅਛਾ- ਅਛਾ ਮੈ ਪੁੱਛਦੀ ਸੀ ਕਿ ਤੁਹਾਡੀ ਤੁਹਾਡੇ ਅਹ ਬੱਚੇ ਕਿਹੜੀ ਸਪੋਰਟ ਕਰਦੇ ਨੇ, ਖੇਡ ਕਿਹੜੀ ਖੇਡਦੇ ਨੇ
ਬੱਚੇ ਤਾਂ ਹਜੇ ਆਪਣੇ ਬਹੁਤ ਛੋਟੇ ਆ ਜੀ। ਹਜੇ ਤਾਂ ਬਸ ਇਹ ਨਰਸਰੀ ਵਗੈਰਾ 'ਚ ਗਿਆ, ਐਲ ਕੇ ਜੀ ਚ ਨਹੀ ਗਿਆ ਤੇ ਹਜੇ ਜਦੋ ਵਡੇ ਹੋਣਗੇ ਉਦੋ ਪਾਵਾਂਗੇ ਸਪੋਰਟਸ ਵਿਚ, ਕਿਸੇ ਨਾ ਕਿਸੇ ਗੇਮ 'ਚ-
ਅਛਾ, ਨਹੀ ਵੈਸੇ ਇਹਨਾਂ ਨੂੰ ਵੈਸੇ ਮਤਲਬ ਜੇ ਬੱਚੇ ਛੋਟੇ ਹੁੰਦੇ ਹੀ ਇਕ ਸਪੋਰਟਸ ਦੇ ਵਿਚ ਪਾ ਦਿਤੇ ਜਾਣ ਨਾ ਫੇਰ ਵਧੀਆ ਹੁੰਦਾ ਹੈ।
ਹਾਂਜੀ ਪਰ ਛੋਟੇ ਬੱਚੇ ਨੂੰ ਓਦਾ ਦਾ ਟੀਚਰ ਲੈ ਕੇ ਜਾਂਦੇ ਆ ਗਰਾਉਂਡ ਵਿਚ ਬਟ ਪਰ ਹਜੇ ਓਦਾ ਅ ਸਿਲੈਕਟ ਨਹੀ ਨਾ ਕੀਤੀ ਕੋਈ ਤੁਸੀ ਸੁਜੈਸਟ ਕਰੋ ਕੋਈ ਗੇਮ
ਮੈਂ ਸੁਜੈਸਟ ਕਰਦੀ ਹਾਂ ਕਿ ਬੈਡਮਿੰਟਨ ਵਧੀਆ ਹੁੰਦਾ ਬੈਡਮਿੰਟਨ ਕੁੜੀਆਂ ਦੇ ਲਈ ਹਾਕੀ ਵਧੀਆ ਹੁੰਦੀ ਆ ਹਨਾ
ਹਾਂਜੀ-
ਫੁੱਟਬਾਲ ਸਭ ਤੋਂ ਵਧੀਆ ਬੈਸਟ ਗੇਮ ਹੈ। ਕ੍ਰਿਕਟ ਵੀ ਵਧੀਆ ਹੈਗੀ ਹੈ। ਪਰ ਇਹ ਤਾਂ ਆਪਣੇ ਬੱਚੇ ਤੇ ਇੰਟਰਸਟ ਤੇ ਡਿਪੈਂਡ ਕਰਦਾ ਹਨਾ ਤੁਹਾਨੂੰ ਵੈਸੇ ਕੁਛ ਲਗਾ ਹੋਵੇ ਕਦੇ
ਹਾਂਜੀ ਬੈਡਮਿੰਟਨ 'ਚ ਤਾਂ ਹੈ ਉਹਨਾ ਦਾ ਵੈਸੇ ਘਰੇ ਵੀ ਓਦਾ ਛੋਟੇ ਉਹਨਾਂ ਨੇ ਰੈਕਟ ਵਗੈਰਾ ਮੰਗਵਾ ਕੇ ਰਖੇ ਹੋਏ ਆ
ਹੂੰ- ਹੂੰ -
ਹਾਂ ਬਾਕੀ ਏਦਾਂ ਏ ਕਿ ਸਕੂਲ ਦੇ ਵਿਚ ਚਲੋ ਬੱਚਿਆਂ ਨੂੰ ਪਾਵਾਂਗੇ ਗੇਮ 'ਚ ਤਾਂ ਪ੍ਰੈਕਟਿਸ ਅਛੀ ਹੋ ਜਾਦੀ
ਹਾਂਜੀ- ਹਾਂਜੀ- ਇਹ ਦੇਖ ਲਓ ਕਿ ਇਹ ਜਿਹੜੀ ਕ੍ਰਿਕਟ ਗੇਮ ਹੈ। ਇਹ ਕਿੱਡੀ ਕਮਰਸ਼ੀਅਲ ਗੇਮ ਹੈ। ਇਹਦੇ ਵਿਚ ਪੈਸਾ ਵੀ ਬਹੁਤ ਹੈ। ਹਨਾ
ਹਾਂਜੀ-
ਹੈਲੋ ਬਹੁਤ ਪੈਸਾ ਬਣਦਾ ਹੁਣ ਉਹ ਦੇਖੋ ਵਿਰਾ ਵਿਰਾਟ ਕੋਹਲੀ ਕਿੰਨਾ ਹਨਾ ਖੇਡ ਰਿਹਾ ਵਾ ਅੱਛਾ ਖੇਡਦਾ ਹੈ ਉਹ ਫਿਰ ਆਪਣੇ ਉੱਥੇ ਅਰਸ਼ਦੀਪ ਮੁੰਡਾ ਇੱਥੋਂ ਮੋਹਾਲੀ ਦਾ ਹਨਾ ਤੇ ਉਹ ਹਾਂਜੀ ਤੇ ਇੱਕ ਸ਼ਰਮਾ ਸ਼ਰਮਾ ਮੁੰਡਾ ਹੈ ਉੱਧਰ ਆਪਣੇ ਮੇਬੀ ਇੱਧਰ ਅਬੋਰ ਤੋਂ ਆ ਪਤਾ ਨੀ ਸ਼ਾਇਦ ਗੁਰਦਾਸਪੁਰ ਤੋਂ ਆ
ਹਾਂਜੀ ਮੈਨੂੰ ਇੰਨੀ ਹਾਂਜੀ ਕ੍ਰਿਕੇਟ ਬਾਰੇ ਨੌਲੇਜ ਨਹੀਂ ਹੈਗੀ
ਹਮ, ਹਮ ਅੱਛਾ- ਅੱਛਾ ਠੀਕ ਹੈ ਚਲੋ ਕੋਈ ਨਾ ਆਪ ਬ ਮਤਲਬ ਬੱਚਿਆਂ ਤੋਂ ਬੱਚਿਆਂ ਨੂੰ ਖੁਦ ਇੰਟਰਸਟ ਬਣਾਉਣ ਦੋ ਪਹਿਲਾਂ ਵੀ ਕਿ ਕਿਹੜੀ ਗੇਮ ਦੇ ਵਿੱਚ ਇੰਟਰਸਟ ਬਣਦਾ ਹੈ, ਹਾਂਜੀ
ਹਾਂਜੀ ਮੈਂ ਇਹੀ ਸੋਚਦੀ ਸੀ ਚਲੋ ਇੱਕ ਵਾਰੀ ਇਹਨਾਂ ਦਾ ਪਤਾ ਲਗ ਜਾਏ ਨਾ ਕਿੱਧਰ ਮਾਇੰਡ ਜਾ ਰਿਹਾ ਸੀ ਤੇ ਫਿਰ
ਹਮ ਹਮ ਹਮ ਹ ਉਹਨਾਂ ਟਾਈਮ ਤੁਸੀਂ ਇਹਨਾਂ ਨੂੰ ਛੋਟੀਆਂ- ਛੋਟੀਆਂ ਗੇਮਸ ਖੇਡ ਖਿਡਵਾਉਂਦੇ ਰਿਹਾ ਕਰੋ ਜਿੱਦਾਂ ਕਿ ਘਰ ਦੇ ਵਿੱਚ ਚਾਰ ਪੰਜ ਅਹ ਬੱਚੇ ਆ ਗਏ ਹਨਾ, ਉਹਨਾਂ ਨਾਲ ਖਿਡਾਤਾ ਇਹਨਾਂ ਨੂੰ ਖੋ -ਖੋ ਉਹ ਖੇਡ ਸਕਦੇ ਨੇ ਹਨਾ, ਦੋ ਬੱਚੇ ਗੁ ਅਹ ਗੁੱਲੀ ਡੰਡਾ ਖੇਡ ਸਕਦੇ ਨੇ, ਗੁੱਲੀ ਡੰਡਾ ਤਾਂ ਗਾਇਬ ਹੀ ਹੋ ਗਈ ਹੈ। ਮੈਨੂੰ ਲੱਗਦਾ ਹੁਣ ਬੱਚਿਆਂ ਨੂੰ ਪਤਾ ਵੀ ਨਹੀਂ ਹੋਊਗੀ ਗੁੱਲੀ ਡੰਡਾ, ਸ਼ਿੱਤਰ ਕਿਲਾ
ਹਾਂਜੀ ਨਹੀਂ ਅੱਜ -ਕੱਲ ਦੇ ਬੱਚੇ ਕਿੱਥੇ ਖੇਡਦੇ ਹੈ, ਹਾਂਜੀ
ਹਮ। ਗੀਟੇ ਕਿੰਨੀ ਅੱਛੀ ਗੇਮ ਹੁੰਦੀ ਸੀ, ਤੁਸੀਂ ਖੇਡੇ ਆ ਗੀਟੇ ਕਦੇ।
ਹਾਂਜੀ ਖੇਡੇ ਸੀਗੇ, ਛੋਟੇ ਹੁੰਦੇ ਬਹੁਤ ਖੇਡੇ
ਹਮ, ਛੋਟੇ ਹੁੰਦੇ ਵ ਅਸੀਂ ਬਹੁਤ ਖੇਡੇ ਨੇ, ਤੇ ਅਸੀਂ ਮਤਲਬ ਜਿੱਦਾਂ ਰਾਤ -ਰਾਤ ਤੱਕ ਲੱਗੇ ਰਹਿਣਾ ਹਨਾ, ਮੈਂ, ਮੇਰੀ ਸਿਸਟਰ ਹੁਣੀ ਹੋ ਜਾਂਦੇ ਤੇ ਸਾਨੂੰ ਮੰਮੀ ਨੇ ਨਾ ਲੜ- ਲੜਕੇ ਹਟਾਉਣਾ ਰਾਤ ਤੱਕ ਲੱਗੀਆਂ ਰਹਿੰਦੀਆਂ ਸੁਬਾਹ ਤੋਂ ਲੱਗਣਾ ਸੋਣਾ ਹੁੰਦਾ ਨੀ ਸੀ ਦਿਨੇ, ਜਦੋਂ ਛੁੱਟੀਆਂ ਹੁੰਦੀਆਂ ਸੀ ਵੈਸੇ ਤਾਂ ਸਕੂਲ ਚ ਅਸੀਂ ਰਸੈਸ ਟਾਈਮ ਖੇਡਦੀਆਂ ਹੁੰਦੀਆਂ ਸੀ ਤੇ ਜਦੋਂ ਛੁੱਟੀਆਂ ਹੋਣੀਆਂ ਜਾਂ ਸੈਟਰਡੇ ਸੰਡੇ ਕਦੇ ਛੁੱਟੀ ਹੋਣੀ ਹਨਾ ਤਾਂ ਉਦੋਂ ਅਸੀਂ ਹਾਂ ਮਤਲਬ ਉਹ ਸਾਰਾ ਲ ਦਿਨ ਲਾ ਦੇਣਾ, ਖੇਡੀ ਜਾਣਾ -ਖੇਡੀ ਜਾਣਾ, ਗੀਟੇ ਖੇਡੀ ਜਾਣੇ ਹਨਾ ਤੇ ਰਾਤ ਨੂੰ ਮੰਮੀ ਹੁਣਾ ਨੇ ਸਾਨੂੰ ਲੜ -ਲੜ ਕੇ ਹਟਾਉਣਾ ਵੀ ਰੋਟੀ ਖਾ ਲੋ ਹੁਣ ਤੁਹਾਨੂੰ ਭੁੱਖ ਨਹੀਂ ਹੈਗੀ ਅੱਧੀ ਰਾਤ ਪੁੱਠੇ ਹੱਥ ਮਾਰਨ ਲੱਗੀ
ਹਾਂਜੀ ਸਾਨੂੰ ਵੀ ਇਹੀ ਕਹਿੰਦੇ ਅਸੀਂ ਪੁੱਠੇ ਹੱਥ ਨੀ ਮਾਰਨੇ ਘਰੇ ਤਾਂ ਮੋਸਟਲੀ ਵੀ ਇਹੀ ਕਹਿ ਦਿੰਦੇ ਤੁਸੀਂ ਪੁੱਠੇ ਹੱਥ ਮਾਰਦੇ ਬੜਾ ਖੇਡਣਾ ਸੀ, ਸਕੂਲ ਚ ਵੀ ਬੜਾ ਖੇਡਣਾ ਉੱਥੇ ਇੱਕ ਖੂਹ ਬਣਿਆ ਹੁੰਦਾ ਸੀਗਾ, ਤੇ ਅਸੀਂ ਖੇਡਣਾ ਟੀਚਣ ਖੋ -ਖੋ ਖੇਡੋ ਤੁਸੀਂ, ਅਸੀਂ ਖੋ- ਖੋ ਨੂੰ ਛੱਡ ਕੇ, ਗੀਟੇ ਖੇਡਣ ਲੱਗ ਜਾਣਾ ਤੇ ਜਦੋਂ ਟੀਚਰ ਨੇ ਆਉਣਾ ਸਾਰਿਆਂ ਨੇ ਖੂਹ ਵਿੱਚ ਸੁੱਟਦੇ ਨੇ ਬੈ ਥੇ ਜਾਣਾ ਉਸੇ ਪੁਜੀਸ਼ਨ ਦੇ ਵਿੱਚ ਵੀ ਅਸੀਂ ਤਾਂ ਖੋ -ਖੋ ਖੇਡਦੇ ਸੀ
ਹ ਸਾਡੇ ਹੁਣ ਅ ਸਾਡੇ ਹੁਣ ਟੀਚਰ ਸੀਗੇ ਇੱਕ ਹੁਣ ਤਾਂ ਰਿਟਾਇਰ ਹੋ ਗਏ ਨੇ ਉਹ ਅ ਸਾਇੰਸ ਦੇ ਟੀਚਰ ਸੀ ਸਾਡੇ ਉਹ, ਤੇ ਉਹਨਾਂ ਨੇ ਨਾ ਮਤਲਬ ਇਹ ਸਾਨੂੰ ਨਾ ਘੋੜ ਕਬੱਡੀ ਖਿਡਾਉਣੀ ਉਹਦੇ ਵਿੱਚ ਅਹ ਇੱਕ ਤਾਂ ਕਬੱਡੀ ਹੁੰਦੀ ਹੈ ਇੱਕ ਘੋੜ ਕਬੱਡੀ ਹੁੰਦੀ ਹੈ ਨਾ। ਘੋੜ ਕਬੱਡੀ ਖਿਡਾਉਣੀ ਸਾਨੂੰ ਸਾਰਿਆਂ ਨੂੰ, ਮੁੰਡੇ ਕੁੜੀਆਂ ਵਿੱਚ ਰਲ ਜਾਂਦੇ ਹੁੰਦੇ ਸੀ। ਉਸ ਟੀਮ ਦੇ ਵਿੱਚ ਅੱਠ- ਨੌ ਮੈਂਬਰ ਹੁੰਦੇ ਸੀਗੇ, ਇੱਕ ਘੋੜਾ ਬਣਿਆ ਹੁੰਦਾ ਸੀ, ਉਹ ਵਿਚਾਲੇ ਬੈਠਾ ਹੁੰਦਾ ਸੀ। ਉਹਨੇ ਭੱਜ ਕੇ ਜਾਣਾ ਹੁੰਦਾ ਸੀਗਾ ਤੇ ਬੜਾ ਮਜ਼ਾ ਆਉਂਦਾ ਹੁੰਦਾ ਸੀ ਉਹ ਗੇਮ ਦੇ ਵਿੱਚ।
ਹਾਂਜੀ, ਪਰ ਅੱਜ- ਕੱਲ੍ਹ ਕਿੱਥੇ ਇਹ ਗੇਮਾਂ ਰਹਿ ਗਈਆ, ਅੱਜ- ਕੱਲ੍ਹ ਤਾਂ ਗਾਇਬ ਹੋ ਗਿਆ ਸਾਰਾ ਕੁਛ।
ਪਤਾ ਹੀ ਨਹੀਂ ਹੋਣਾ ਬੱਚਿਆਂ ਨੂੰ ਘੋੜ ਕਬੱਡੀ ਦਾ ਪਤਾ ਹੀ ਨਹੀਂ ਹੋਊਗਾ
ਹਾਂਜੀ- ਹਾਂਜੀ
ਖੋ- ਖੋ ਦਾ ਤਾਂ ਚਾਹੇ ਮੈਨੂੰ ਲੱਗਦਾ ਪਤਾ ਹੋਊਗਾ ਬੱਚਿਆਂ ਨੂੰ, ਪਰ ਗੀਟੇ
ਸਕੂਲਾਂ ਦੇ ਵਿੱਚ ਪਰ ਇਹ ਗੀਟੇ ਵਗੈਰਾ ਇਹ ਚੀਜ਼ਾਂ ਨੀ ਹੈਗੀਆਂ ਜਾਂ ਇੱਕ ਬਾਂਦਰ ਕਿੱਲਾ ਖੇਡਦੇ ਹੁੰਦੇ ਸੀ
ਹਾਂਜੀ ਬਾਂਦਰ ਕਿਲ੍ਹ ਤੇ ਇੱਕ ਲੁ
ਡੀਟੀ ਖਾਨਾ ਖੇਡਦੇ ਸੀ ਹਾਂਜੀ, ਲੁਕਣ ਮੀਟੀ ਉਹ ਲੁਕਣ ਮੀਟੀ ਨੀ ਸਮਝ ਆਉਂਦਾ ਇਹਨਾਂ ਨੂੰ ਹਾਈਡ ਐਂਡ ਸੀਕ ਸਮਝ ਆਉਂਦਾ ਅੱਜ ਕਲ ਖੇਡਦੇ ਤਾਂ ਹੈ ਬਟ ਮਤਲਬ ਆਪਾਂ ਹੁਣ ਜਿੱਦਾਂ ਬੋਲਦੇ ਨੋਰਮਲ ਭਾਸ਼ਾ ਚ ਇਹਨਾਂ ਨੂੰ ਤਾਂ ਹੈ ਈ ਜਾਣੀ ਸੀ। ਸਮਝੋ।
ਹਾਂ ਉਹੀ ਇਹਨਾਂ ਨੇ ਇੰਗਲਿਸ਼ ਚ ਬਣਾ ਤਾ ਆਪਾਂ ਹਿੰਦੀ, ਪੰਜਾਬੀ ਬੋਲਦੇ ਸੀ ਹਮ
ਕੁਛ ਕੁ ਗੇਮਾਂ ਵੀ ਏਦਾਂ ਹੀ ਆ ਜੇ ਹੈਗੀਆਂ ਵੀ ਆਪਣੀਆਂ ਤਾਂ ਉਹ ਮੋਡੀਫਾਈ ਕਰਤੀਆਂ
ਹਾਂਜੀ। ਤੇ ਇਹ ਫੁੱਟਬਾਲ ਵੀ ਬਹੁਤ ਵਧੀਆ ਗੇਮ ਐ, ਉਹ ਫੁੱਟਬਾਲਰ ਨਈਂ ਏ। ਅਹ ਅੰਗਰੇਜ਼ ਏ ਕੋਈ ਹਨਾਂ।
ਹਾਂਜੀ।
ਰੋਨਾਲਡੋ, ਬੜਾ ਅੱਛਾ ਪਲੇਅਰ ਐਨਾਂ ਉਹ ਮ ਮਤਲਬ ਬੜੀ ਗ਼ਰੀਬ ਫੈਮਿਲੀ ਚੋਂ ਸੀਗਾ ਹਨਾਂ।
ਹਾਂਜੀ।
ਤੇ ਉਹ ਦੇਖਲੋ ਉਹਦੇ ਕੋਲ ਖਾਣ ਲਈ ਵੀ ਨੀਂ ਕੁਛ ਹੁੰਦਾ ਸੀਗਾ। ਤੇ ਉਹ ਅੱਜ ਦੇਖ ਲੋ ਕਿੰਨਾ ਵੱਡਾ ਪਲੇਅਰ ਐ। ਫੁੱਟਬਾਲ ਵੀ ਬਹੁਤ, ਬਹੁਤ ਵਧੀਆ ਗੇਮ ਐ।
ਹਾਂਜੀ, ਇਹਦੇ ਨਾਲ ਬੋਡੀ ਵਰਕ ਫੁੱਟ ਵਰਕ ਸਾਰਾ ਕੁਛੀ ਹੋ ਜਾਂਦਾ, ਮੇਨ ਅੱਜ-ਕੱਲ੍ਹ ਦੇ ਬੱਚਿਆਂ ਨੂੰ ਲਈ ਹਾਂਜੀ, ਫਿਜ਼ਕਲ ਐਕਟੀਵਿਟੀ, ਬੋਡੀ ਵਰਕ, ਫੁੱਟ ਵਰਕ ਕਰਨਾ ਬਹੁਤ ਜ਼ਰੂਰੀ ਆ। ਕਿਉਂਕਿ ਅੱਜ-ਕੱਲ੍ਹ ਦੇ ਬੱਚੇ ਬੈਠੇ ਰਹਿੰਦੇ ਆ।
ਦਾ ਹੋ ਗਿਆ ਨਾ ਇੱਕ
ਹਾਂਜੀ, ਬਾਕੀ ਫੇਰ ਇਹ ਐ ਨਾਂ ਵੀ ਫੋਨ ਲੈ ਕੇ ਬੈਠੇ ਰਹਿੰਦੇ ਬੱਚੇ ਬਾਹਰਲੀਆਂ, ਆਊਟਡੋਰ ਗੇਮ ਤਾਂ ਬਹੁਤ ਘੱਟ ਖੇਡਦੇ ਆ।
ਹਂ, ਹਂ, ਹਂ, ਹਂ
ਅੱਜ-ਕੱਲ੍ਹ ਉਹ ਚੈਸ ਹੋ ਗਈ, ਕੈਰਮ ਬੋਰਡ ਹੋ ਗਿਆ ਹਨਾਂ। ਏਦਾਂ ਦੀਆਂ ਗੇਮਾਂ ਖੇਡ ਕਿ ਬੱਚੇ ਖੁਸ਼ ਐ ਬਸ ਅੰਦਰ ਏਸੀ ਥੱਲੇ ਬੈਠੇ ਰੋਹੇ ਖੇਡੀ ਚੱਲੋ।
ਹਂ, ਹਂ ਇਹ ਚੈੱਸ ਵੀ ਬੜੀ ਅੱਛੀ ਗੇਮ ਐ। ਵੈਸੇ ਖੇਡੀ ਜਾ ਵੀ ਇਹ ਹਂ, ਹਾਂ ਇਹਦੇ ਵਿੱਚ ਫਿਜ਼ਕਲ ਵਰਕ ਨਈਂ ਏ, ਇਨਡੋਰ ਗੇਮ ਆ ਗਈ, ਪਰ ਇਹ ਅੱਛੀ ਗੇਮ ਐ ਇਹਦੇ ਵਿੱਚ ਤੁਹਾਡੀ ਮਮ ਤੁਹਾਡਾ ਮਾਈੰਡ ਡਿਵੈਲਪ
ਮਾਇੰਡ ਡਿਵੈਲਪ ਹੁੰਦਾ ਹਾਂਜੀ।
ਹਂ, ਹਂ, ਹਂ ਪਰ ਗੇਮਾਂ ਤਾਂ ਜਿਹੜੀ ਮਰਜ਼ੀ ਖੇਡ ਲਓ, ਗੇਮਾਂ ਤਾਂ ਸਾਰੀਆਂ ਹੀ ਅੱਛੀਆਂ ਨੇਂ। ਪਰ ਅ ਹੁਣ ਕੀ ਏ?, ਹੁਣ ਬੱਚਿਆਂ ਨੂੰ ਮਤਲਬ ਇਹ ਐ ਕਿ ਤੁਸੀਂ ਇਨ ਇ ਆ ਆ ਇਨਡੋਰ ਘੱਟ ਤੇ ਆਊਟਡੋਰ ਐਕਟੀਵਿਟੀਜ਼ ਜਿਆਦਾ ਕਰਵਾਓ। ਹਂ। ਨਾਲੇ ਮਤਲਬ ਇਹ ਵੀ ਐ ਕਿ ਬੱਚੇ ਨਾਲ ਜੇ ਅਗਰ ਤੁਸੀਂ ਬਾਹਰ ਕਿਤੇ ਜਾਂਦੇ ਹੋ, ਤੁਹਾਡਾ ਵੀ ਮਾਇਂਡ ਫਰੈਸ਼ ਹੁੰਦਾ। ਜੇਕਰ ਤੁਹਾਡੀ ਕੋਈ ਹਨਾਂ। ਘਰ ਦੇ ਵਿੱਚ ਤੁਹਾਨੂੰ ਕੋਈ ਸਫੋਕੇਸ਼ਨ ਫੀਲ ਹੋ ਰਹੀ ਐ ਕਿ ਹਾਂ, ਨਈਂ ਦਿਲ ਲੱਗ ਰਿਹਾ ਘਰੇ। ਤਾਂ ਬਾਹਰ ਚੱਲ ਜਾਓ, ਨਾਲੇ ਬੱਚਿਆਂ ਨੂੰ ਬਾਹਰ ਲੈ ਜਾਓ। ਬੱਚਿਆਂ ਦਾ ਵੀ ਮਾਇੰਡ ਫਰੈਸ਼ ਤੁਹਾਡਾ ਵੀ ਫਰੈਸ਼। ਕਿੰਨੀ ਅੱਛੀ ਹਨਾਂ। ਹੁਣ ਤਾਂ ਆਪਣੇ ਫੈਸਿਲਿਟੀਜ਼ ਵੀ ਬਹੁਤ ਹੋ ਗਈਆਂ ਨੇਂ, ਗਵਰਮੈਂਟ ਬਹੁਤ
ਹਾਂਜੀ ਪਾਰਕਾਂ ਵਗੈਰਾ ਤਿਆਰ ਕਰਤੀਆਂ ਬੱਚਿਆਂ ਦੇ ਖੇਡਣ ਨੂੰ ਅ ਝੂਲੇ ਵਗ ਵਗੈਰਾ ਲਗਾ ਤੇ, ਤੇ ਦੇ ਨਾਲ ਚਲੋ ਬੱਚਿਆਂ ਦਾ ਵੀ, ਆਪ ਦਾ ਵੀ ਮਾਇੰਡ ਫਰੈਸ਼ ਹੋ ਜਾਂਦਾ ਏ।
ਹਾਂਜੀ, ਹੁਣ ਤਾਂ ਸਕੂਲਾਂ ਦੇ ਵਿੱਚ ਵੀ ਉਹ ਬਹੁਤ ਵਧੀਆ ਝੂਲੇ ਵਗੈਰਾ ਲਗਾਤੇ ਨੇਂ ਹਨਾਂ! ਗਰਾਊਂਡ ਬਣਾਤੇ ਨੇਂ। ਹਂ। ਹਂ, ਹਂ।
ਚ ਵੀ ਗੇਮਾਂ ਗਾਇਬ ਈ ਹੋ ਗਈਆਂ ਸੀ। ਹੁਣ ਤਾਂ ਫੇਰ ਤੋਂ ਚਲੋ ਐਕਟੀਵਿਟੀ ਕਰਵਾਉਣ ਲੱਗ ਗਏ ਕੋਈ ਨਾਂ ਕੋਈ।
ਹਂ ਹੁਣ ਤਾਂ ਦੇਖ ਲਓ ਪਿੰਡਾਂ ਦੇ ਵਿੱਚ ਅੱਗੇ ਕਿੱਥੇ ਜਿੰਮਾਂ ਹੁੰਦੀਆਂ ਸੀ, ਹੁਣ ਤਾਂ ਪਿੰਡਾਂ ਦੇ ਵਿੱਚ ਵੀ ਜਿੰਮ ਬਣਾ ਦਿੱਤੀਆਂ ਨੇਂ। ਪਰ ਇਹ ਹੈ ਕਿ, ਜਿੰਮ ਅਗਰ ਤੁਸੀ ਇੱਕ ਵਾਰ ਲਾਉਣ ਲੱਗ ਗਏ ਤਾਂ, ਫਿਰ, ਤੁਹਾਨੂੰ ਸਾਰੀ ਜ਼ਿੰਦਗੀ ਲਾਉਣੀ ਚਾਹੀਦੀ ਆ ਉਹ।
ਹਾਂਜੀ। ਆਦਤ ਹੋ ਜਾਂਦੀ ਆ, ਨਾ, ਹੈਲਥ ਪ੍ਰੋਬਲਮ ਬਹੁਤ ਹੋਗਿਆ ਨਾ, ਸਾਰ ਲੋਕਾਂ ਨੂੰ।
ਜਲ ਦੀਏ
ਓਂਹਦੇ ਕਰਕੇ ਫਿਰ, ਇਹ ਜਰੂਰਤਾਂ ਬਣ ਗਈਆਂ ਅੱਜ-ਕੱਲ ਦੀਆਂ।
ਜ਼ਰੂਰਤਾਂ ਬਣ ਗਈਆਂ ਨੇ, ਤੇ ਟਾਈਮ ਵੀ ਲੋਕਾਂ ਕੋਲ ਉਨਾ ਕੀ ਹੈਗਾ ਹੁਣ। ਜਿ, ਜਿੰਨੀਆਂ ਜ਼ਿਆਦਾ ਲੋਕਾਂ ਕੋਲ ਜ਼ਰੂਰਤਾਂ ਹੋ ਗਈਆਂ ਨੇ, ਓਨਾ ਜ਼ਿਆਦਾ ਪੈਸਾ ਹੋ ਗਿਆ ਏ। ਉਹਨੀਆਂ ਜ਼ਿਆਦਾ, ਓਨਾ ਜ਼ਿਆਦਾ ਟਾਇ ਸਮਾਂ ਘੱਟ ਗਿਆ ਏ।
ਹਾਂਜੀ। ਹੁਣ ਇੱਕ-ਦੂਜੇ ਨਾਲ ਤਾਂ ਗੱਲ ਕਰਨ ਦਾ ਟਾਈਮ ਹੀ ਨੀ ਰਹਿ ਗਿਆ।
ਹਾਂਜੀ-ਹਾਂਜੀ।
ਹੋਰ, ਸੁਣਾਓ?
ਹੋਰ, ਵਧੀਆ, ਅਸੀਂ ਅਹ, ਇੱਕ ਵਾਰ ਅਸੀਂ, ਮੈਂ ਖੇਡੀ ਸੀ ਖੋ-ਖੋ। ਹੂੰ, ਅਸੀਂ ਜ਼ਿਲ੍ਹਾ ਪੱਧਰ ਤੇ ਖੇਡੀ ਸੀ, ਸਕੂਲ ਵੱਲੋਂ ਸਾਡਾ ਗਿਆ ਸੀਗਾ। ਸਪੋਰਟਸ ਖਿਲਾ ਖਿਡਾਉਂਦੇ ਹੁੰਦੇ ਸੀ ਸਾਨੂੰ, ਕਰਵਾਉਂਦੇ ਹੁੰਦੇ ਸੀ ਗੇਮਾਂ। ਤੇ, ਉਦੋਂ ਫਿਰ ਸਾਨੂੰ ਖੋ-ਖੋ'ਚ ਲੈਕੇ ਗਏ ਸੀ ਇਧਰ ਸਾਧਿਕ। ਤੇ ਉਦੋਂ ਫਿਰ, ਅਸੀਂ, ਅਂ, ਮਤਲਬ, ਫਸਟ ਸਾਡੀ ਸਾਰੀ ਟੀਮ ਸੀ ਛੇ-ਸੱਤ ਜਣਿਆਂ ਦੀ, ਉਦੋਂ ਸਾਡੀ ਟੀਮ ਜਿਹੜੀ ਸੀਗੀ, ਅਹ ਥਰਡ ਪੋਜੀਸ਼ਨ ਲੈਕੇ ਆਈ ਸੀਗੀ ਖੋ-ਖੋ ਦੇ ਵਿੱਚ।
ਓਕੇ।
ਹੂੰ।
ਹਾਂਜੀ, ਆਪਣੇ ਵੀ ਇੱਥੇ ਛੋਟੇ ਬੱਚਿਆਂ ਨੂੰ ਅਂਹ ਕਰਵਾਇਆ। ਇਹਨਾਂ ਨੇ ਅਂ ਤਿੰਨ ਲੱਤ ਬਣਾਕੇ ਦੋ-ਦੋ ਬੱਚਿਆਂ ਨੂੰ ਜੋੜਦੀਆਂ ਉਹਨਾਂ ਦੀਆਂ ਲੱਤਾਂ, ਬੰਨਤੀਆਂ। ਤੇ ਫਿਰ ਸਪੂਨ ਰੱਖਿਆ, ਉੱਪਰ ਨਿੰਬੂ ਰੱਖਕੇ ਸਪੂਨ ਦੇ ਉਹ ਮੂੰਹ ਦੇ ਵਿੱਚ ਤੇ, ਪਾਕੇ ਫਿਰ ਦੌੜ ਲਗਵਾਈ ਇਹਨਾਂ ਦੀ। ਹਾਂਜੀ। ਚਲੋ, ਏਦਾਂ ਦੀਆਂ ਵੀ ਛੋਟੀਆਂ-ਛੋਟੀਆਂ ਐਕਟੀਵਿਟੀ ਹੁੰ ਦੀਆਂ ਰਹਿਣ ਤੇ, ਬੱਚੇ ਦਾ ਬਹੁਤ ਹੈਲਥ ਨੂੰ ਵੀ ਬਹੁਤ ਫ਼ਰਕ
ਹੂੰ, ਹੂੰ, ਹੂੰ ਰਨਿੰਗ ਬਹੁਤ ਅੱਛੀ ਐਕਟੀਵਿਟੀ ਆ, ਅਗਰ ਤੁਸੀਂ ਰਨਿੰਗ ਕਰਦੇ ਹੋ, ਉਹ ਵੀ ਤਾਂ ਸਪੋਰਟਸ ਦੇ ਵਿੱਚ ਹੀ ਆ ਜਾਂਦੀ ਹੈਨਾ। ਅੱਜ-ਕੱਲ ਤਾਂ ਰਨਿੰਗ ਦਾ ਵੀ ਬੜਾ, ਮਤਲਬ ਬੈਨੀਫਿਟ ਹੈਗਾ।
ਹਾਂਜੀ।
ਹੋਰ, ਠੀਕ ਓਂ?
ਸਾਈਕਲੀੰਗ ਵੀ ਹਾਂਜੀ ਕਰਵਾਉਣ ਲੱਗ ਗਏ, ਹੁਣ ਤਾਂ ਵੈਸੇ ਸਕੂਲਾਂ ਦੇ ਵਿੱਚ।
ਅੱਛਾ-ਅੱਛਾ।
ਹਾਂਜੀ, ਸਾਈਕਲਿੰਗ ਖੁਦ ਲਿਆਕੇ ਰੱਖੇ ਹੋਏ ਟੀਚਰਾਂ ਨੇ ਸਾਈਕਲ। ਛੋਟੇ ਬੱਚਿਆਂ ਲਈ, ਤੇ ਸਾਈਕਲਿੰਗ ਕਰਵਾਉਂਦੇ ਆ। ਚਲੋ ਇੱਕ ਤਾ ਇਹ ਹੋ ਜਾਂਦਾ, ਬੱਚੇ ਨੂੰ ਕੋਂਪੀਟੀਸ਼ਨ ਕਰਨਾ ਆ ਜਾਂਦਾ ਹਨਾ।
ਹਾਂਜੀ-ਹਾਂਜੀ।
ਤੇ, ਕਿਉਂਕਿ ਅੱਜ-ਕੱਲ ਤਾਂ ਸਾਰਾ ਕੁਛ ਕੌਂਪੀਟੀਸ਼ਨ ਤੇ ਹੀ ਆ, ਕੋਂਪੀਟੀਸ਼ਨ ਬੜਾ ਹਾਈ ਆ। ਅਜ-ਕੱਲ ਇੱਕ ਬੱਚਾ ਫਿਰ, ਕਿਤੇ ਓ ਚੱਕਦਾ ਨੀ।
ਹੂੰ, ਹੂੰ, ਹੂੰ
ਖੁੱਲਕੇ ਹਿੱਸਾ ਲੈ ਲੀੰਦਾ, ਹਰ ਇੱਕ ਐਕਟੀਵੀਟ'ਚ।
ਹੂੰ, ਹੂੰ ਵਧੀਆ ਨਹੀਂ, ਬੱਚੇ ਨੂੰ ਕਰਾਉਣੀਆਂ ਚਾਹੀਦੀਆਂ ਨੇ ਗੇਮਾਂ ਹਣਾ।
ਹਾਂਜੀ
ਹੋਰ
ਹਾਂਜੀ ਠੀਕ ਆ ਜੀ
ਠੀਕ ਹੈ ਚਲੋ ਠੀਕ ਹੈ ਮਿਲਦੇ ਹਾਂ ਆਪਾਂ ਫਿਰ ਕਰਦੇ ਹਾਂ ਹਨਾ
ਹਾਂਜੀ ਹਾਂਜੀ ਓਕੇ ਜੀ ਓਕੇ
ਠੀਕ ਹੈ ਜੀ, ਓਕੇ, ਸਤਿ ਸ਼੍ਰੀ ਅਕਾਲ। ਬਾਏ-ਬਾਏ।
ਪੈ ਮਸਾਾਂਦਾ